ਹਾਂਜੀ, ਸ਼ਸ਼ੀ ਕਾਲ ਜੀ।
ਹਾਂਜੀ ਸਾਸ਼੍ਰੀ ਕਾਲ ਜੀ, ਕਿਵੇਂ ਓ।
ਹੋਰ ਜੀ, ਵਦੀਆ ਜੀ ਵਦੀਆ ਤੁਸੀ ਸੁਨਾਓ ਠੀਕ ਓ।
ਬਾੱਸ ਵਦੀਆ ਜੀ ਤੁਸੀ ਦੱਸੋ।
ਹਾਂਜੀ-ਹਾਂਜੀ ਵਦੀਆ ਘਰੇ ਠੀਕ ਸਾਰੇ ਹਾਂਜੀ।
ਮੈਂ ਕੇਆ ਡਿਨਰ ਕਾੱਰ ਲੇਆ।
ਹਾਂਜੀ-ਹਾਂਜੀ ਰੋਟੀ ਖਾਲੀ ਜੀ ਤੁਸੀ ਖਾਲੀ ਏ।
ਹਾਂਜੀ-ਹਾਂਜੀ ਮੈਂ ਵੀ ਖਾ ਚੁ
ਹਾਂਜੀ ਆੱਜ ਅਸੀ ਵੀ ਕਾਫੀ ਲੇਟ ਹੋਗੇ ਜੀ।
ਹਾਂਜੀ-ਹਾਂਜੀ ਮੈਂ ਆਪ ਲੇਟ ਹੋਗੇਆ ਸੀਗਾ। ਸੰਡੇ ਕਾਰਕੇ ਨਾ ਬਸ ਬਾਜ਼ਾਰ ਘੁੰਮ ਲੀ ਦਾ ਤਾਂ ਕਾਰਕੇ
ਅੱਛਾ ਜੀ ਅੱਛਾ।
ਹੂੰ, ਹੂੰ।
ਓ ਵੈਸੇ ਵੀ ਆੱਜ ਐਤਵਾਰ ਐ ਨਾ ਥੋੜਾ ਟਾਈਮ ਐਵੀਂ ਚ ਚੇਂਜ ਜਿਹਾ ਹੋ ਜਾਂਦਾ ਨਾ ਘਰ ਦਾ ਪਤਾ ਲੱਗਦਾ ਨਾ ਬਾਹਰ ਦਾ ਕੁਛ ਸੰਡੇ ਐਤਵਾਰ ਐਵੇਂ ਈ ਜਾਂਦਾ ਬਸ, ਹਾਂਜੀ। ਜਿਦਾ ਤੋਡੇ ਕੋਲ ਪੁੱਛਨਾ ਸੀ ਕੋਛ ਅਸੀ ਅਹ ਪੋਲਊਸ਼ਨ ਬਾਰੇ ਕੁੱਛ ਦੱਸੋਗੇ ਤੁਸੀ ਤਾਨੂੰ ਕੁਛ ਨਾ ਪਤਾ ਹੈਗਾ ਐਦੇ ਬਾਰੇ ਕੁੱਛ
ਹੂੰ, ਪੋਲਯੁਸ਼ਨ ਤਾ ਬੋਤ ਹੋਏਆ ਪੇਆ ਆੱਜ-ਕਾੱਲ।
ਸਮਜਾ ਦੋ ਕੁੱਛ ਜ਼ਰਾ।
ਮਤਲਬ ਕਿਵੇਂ ਜਿਵੇਂ ਕੀ ਕੈਨਾ ਚਾਨੇ ਓ ਤੁਸੀ ਮਤਲਬ ਜਿਵੇਂ ਫੈਕਟਰੀਆਂ ਵਿੱਚ ਧੂੰਆਂ ਨਿਕਲਦਾ ਪੇਆ ਪਲੁ ਓਦੇ ਬਾਰੇ
ਹਾਂਜੀ, ਹਾਂਜੀ ਓ ਤਾ ਏ ਮਤਲਬ ਅ ਮਤਲਬ ਹਾਂਜੀ।
ਮਤਲਬ ਕਿ ਹਰੇਕ ਹੁਨ ਗਰਮੀਆਂ ਕਾਰਕੇ ਜਿਵੇਂ ਏਸੀ ਚੱਲਦੇ ਆ ਘਰਾਂ ਵੇਚ ਓਦਾ ਵੀ ਪੋਲਊਸ਼ਨ ਬਾਰ ਜਾਂਦਾ ਐ ਮਤਲਬ ਕਿ ਨਾ ਜੋ ਸਾਡੀ ਇਨਵਾਇਰਮੈਂਟ ਦੇ ਪੰਛੀ ਨੇ ਪੌਦੇ ਨੇ ਇਨਾ ਏਹਨਾ ਦ ਜ਼ਿਆਦਾ ਜਾਦਾ ਪੋਲਯੁਸ਼ਨ ਤਾ ਆਪਨਾ ਏਨਾ ਕਾਰਕੇ ਈ ਵਾੱਦਾ ਜਿਵੇਂ ਏਸੀ ਵੀ ਗਰਮੈਸ਼ ਨਿਕਲਦੀ ਫੈਕ ਚ ਕਈਆਂ ਚ ਧੂੰਆਂ ਨਿਕਲਦਾ, ਕਈਆਂ ਦੇ ਪੱਠੀਆਂ ਚਲਦੀਆਂ, ਕਈਆਂ ਦੇ ਕੋਛ ਓਦੇ ਕਾਰਕੇ ਵੀ ਧੂੰਆਂ-ਧੂੰਆਂ ਹੋਏਆ ਪੇਆ ਹੁੰਦਾ। ਤੋ ਐ ਬੋਤ ਜਾਦਾ ਮਤਲਬ ਜੇੜੇ ਸਾਡੇ ਬਡਸ ਨੇ, ਓਨਾ ਨੂੰ ਵੀ ਏਦੇ ਨਾਲ ਬੜਾ ਮਤਲਬ ਕਿ ਓਖਾ ਹੋਂਦਾ ਵਾ।
ਹਾਂਜੀ।
ਹੂੰ। ਜੇੜੇ ਨਿੱਕੇ ਜਵਾਕ ਹੁੰਦੇ ਆ, ਓਹਨਾ ਨੂੰ ਵੀ ਬੜਾ ਹੁੰਦਾ ਵਾ ਜੇੜੇ ਮਤਲਬ ਦਸ ਸਾਲ ਤੋਂ ਛੋਟੇ ਬੱਚੇ ਹੁੰਦੇ ਐ। ਕਿਉਂਕਿ ਆਪਾਂ ਦੇ ਜਿਵੇਂ ਵੱਡੇ ਆਂ। ਜੋ ਛੋਟੇ ਬੱਚਿਆਂ ਹੁੰਦੇ ਨਾ, ਓਹਨਾਂ ਨੂੰ ਪੋਲਿਊਸ਼ਨ ਤੋਂ ਬੌਤ ਦਿੱਕਤ ਹੁੰਦੀ ਐ।
ਹਾਂਜੀ। ਇੱਕ ਆ ਵੀ ਤੇ ਪੋਲਿਊਸ਼ਨ ਵੀ ਹੋਯਾ ਨਾ ਅ ਜਿਵੇਂ, ਲਾਲੋ ਤੁਸੀਂ ਅੱਜ-ਕੱਲ ਜੋ ਡੀਜ਼ੇ ਵਗੈਰਾ ਰਾਤ ਨੂੰ ਚਲਾ ਕੇ ਰਾ
ਹਾਂ, ਐਹ ਨੋਇਸ ਪੋਲਿਊਸ਼ਨ ਹੋਇਆ, ਐਨੂੰ ਨੋਇਸ ਪੋਲਿਊਸ਼ ਕੈੰਦੇ ਆ। ਅਪਣਾ ਤੁਹਾਨੂੰ ਲੋਕਾਂ ਦੀ ਪ੍ਰਵਾ ਨੀ, ਕਿ ਤੁਸੀਂ ਆਪ ਡੀਜੇ ਚਲਾਈ ਜਾਂਦੇ ਔ। ਚਲੋ ਵੀ ਖੁਸ਼ੀ ਹੈਗੀ ਏ, ਹਾਂ ਮੰਨਦੇ ਹਾਂ ਤੁਸੀਂ ਮਤਲਬ ਅਪਣਾ ਖੁਦ ਵਿੱਚ ਇੰਜੋਏ ਕਰੋ। ਯਾ ਤਾਂ ਹੋਵੇ, ਤੁਸੀਂ ਪੂਰੇ ਦੇ ਪੂਰੇ ਮੁਹੱਲੇ ਯਾ ਕਲੋਨੀ ਨੂੰ ਇਨਵਾਈਟ ਕੀਤਾ ਹੋਇਆ, ਸਾਰੇ ਆਏ ਹੋਏ ਨੇ ਕਿਸੇ ਨੇ ਅਪਣੀ ਨੌਕਰੀ ਤੇ ਕਿਤੇ ਨਹੀਂ ਜਾਣਾ। ਕੱਲ ਓਹਦੀ ਛੁੱਟੀ ਐ।
ਚਲੋ ਓਹ ਤਾਂ ਛੱਡੋ ਜੀ, ਡੀ ਜੇ ਦਾ ਹੁੰਦਾ ਨਾ ਇੱਕ ਵੋ ਮਤਲਬ ਆਵਾਜ਼ ਜੀ ਹੁੰਦੀ ਐ ਉੱਚੀ ਐ ਕਿਸੀ ਨੂੰ ਬਰਦਾਸ਼ ਹੈ, ਕਿ ਕਿਸੇ ਨੂੰ ਨਹੀਂ ਹੈ, ਜੀ ਓਹਦੇ ਕਰਕੇ ਕਿਸੇ ਨੂੰ ਅਟੈਕ ਵੀ ਆ ਸਕਦਾ ਹੈ। ਹਾਂ, ਬਈ ਭੀੜ ਦੇ ਦੇਖ, ਕੇ ਜੈਦਾ ਗੈਦਰਿੰਗ ਵਗੈਰਾ ਦੇਖ ਕੇ ਕਿਸੇ ਨੂੰ ਨੀ ਜਿਵੇਂ ਡੀਜੇ ਲਾਲੋ ਤੁਸੀਂ ਡੀਜੇ ਜਿਵੇਂ, ਚਲਾ ਰੱਖਿਆ ਆਪਾਂ ਜਿਵੇਂ ਅਪਾਂ ਅ ਫੰਕਸ਼ਨ ਕਰ ਰੇ ਆਂ ਘਰੇ ਏ ਡੀਜ਼ੇ ਵਗੈਰਾ ਲਾਇਆ ਹੋਇਐ, ਘਰੇ ਸਾਰੇ ਮੈਂਬਰ ਹੀਐ ਅਪਾ ਅਪਣੇ ਮੈਂਬਰ ਨੂੰ ਹੀ ਪ੍ਰੋਬਲਮੇ ਕਿਸੇ ਟਾਈਮ ਵੀ ਹੋ ਸਕਦੀ ਹੈ, ਕਿਸੇ ਨੂੰ ਨਹੀਂ ਬਰਦਾਸ਼ਤ ਉਚੀ ਅਵਾਜ਼। ਜੀ ਓਹ ਕਿਸੇ ਟਾਈਮ ਅਟੈਕ ਵਗੈਰਾ ਦਾ ਵੀ ਚਾਂਸ ਹੁੰਦੇ ਨਾ, ਜਿਵੇਂ ਅਟੈਕ ਆ ਜਾਂਦੇ ਨੇ, ਬਿਨਾਂ ਦਸ ਤੀਆਂ ਦੇ ਨਾ ਤੇ ਤੁਹਾਨੂੰ ਪਤੈ ਕਦੀ ਦੱਸ ਕੇ ਆਣਗੇ ਨੀ ਜੀ, ਸਰੀਰ ਆ ਸਰੀਰ ਦੱਸ ਕੁੱਛ ਵੀ ਨੀ ਹਰਦਾ
ਹਾਂਜੀ।
ਤਦ ਜੀ ਹੋਰ ਦੱਸੋ, ਫੇਰ?
ਹੋਰ ਬਸ ਜੀ।
ਜੋ ਅੱਜ-ਕੱਲ੍ਹ ਸੜਕਾਂ ਤੇ ਗੰਦਗੀਆਂ ਫੈਲਾ ਰੇ ਨੇ ਸਾਡੇ ਵਰਗੇ ਇਨਸਾਨ ਹੈਗੇ ਨੇ ਜੀ। ਬਈ ਘਰ ਦਾ ਕਚਰਾ ਉਠਾ-ਉਠਾ ਕੇ ਬਾਰ ਫੈਂਕ ਦਿੰਦੇ ਨੇ, ਜਾਂ ਅਗਰ ਗੰਦ ਵਾਲਾ ਕੂੜੇ ਵਾਲੇ ਟਰਾਲੀ ਨਾ ਆਏ ਤੇ ਸੜਕਾਂ ਤੇ ਈ ਫੈਕ ਦਿੰਦੇ ਨੇਂ ਜੀ ਓਹੀ ਤਾਂ ਫੈ-ਫੈਲ ਦੇ ਪੋਲਿਊਸ਼ਨ ਹੀ ਹੈ ਆਪਾਂ ਆਮ ਸੜਕਾਂ ਤੇ ਨਾਲੀਆਂ ਬਲੋਕੇਜ ਹੋਈਐ ਪਈਐ ਓਹ ਵੀ ਪੋਲਿਊਸ਼ਨ ਹੀ ਐ। ਕਿ ਅਪਣੇ ਬੱਚੇ ਈ ਬਿਮਾਰ ਹੁੰਦੇ, ਦੇਖੋ ਅੱਜ-ਕਲ ਨੋਰਮਲ ਸੀ ਬਿਮਾਰੀਆਂ ਟਾਈਫੋਡ ਹੋ ਗਿਆ ਡਾਇਰੀਆ ਹੋ ਗਿਆ। ਆਹ ਕਿੱਥੋਂ ਹੋ ਰਿਹਾ, ਆ ਕਿਥੋਂ ਹੀ ਤੋਂ ਹੋ ਰਿਹਾ ਜੀ, ਹਾਂਜੀ। ਤਾਂ ਵੀ ਸਮਝ ਨੀ ਆਦੀ ਅੱਜ-ਕੱਲ ਦੇ ਪਤਾ ਨੀ ਕੀ ਬਣਿਆ ਪਿਆ? ਵੀ ਪੈਲੇ ਟਾਈਮ ਚ ਐਨਾ ਵੀ ਸੁਥਰਾ ਹੁੰਦਾ ਸੀ, ਕਿ ਆਪ ਹੀ ਸਫਾਈਆਂ ਕਰਦੇ ਸੀ ਅਪਣੇ ਦਰਵਾਜ਼ਿਆਂ ਦੀ।
ਲੋਕਾਂ ਨੂੰ ਕਿਸੇ ਦੀ ਪਰਵਾਹ ਨੀ ਹੈਗੀ ਮਤਲਬ ਲੋਕ ਸੋਚਦੇ ਆ ਬਈ ਅਸੀਂ ਸਹੀ ਕਰਦੇ ਵੈਸੇ ਅਪਣੇ ਘਰੋਂ ਕੱਢਤਾ, ਓਹ ਤੁਸੀਂ ਘਰੋਂ ਕੱਢਿਆ ਓਹ ਐ ਐਹ ਨਾ ਸੋਚੋ ਬਈ ਅਪਣੇ ਜਾਨਵਰ ਵੀ ਓਹ ਓਹਨਾਂ ਚ ਵੀ ਜਾਨ ਹੀ ਹੈ। ਓਨਾਂ ਦੀ ਵੀ ਤਾਂ ਗੰਦਗੀ ਤੁਸੀਂ ਫੈਲਾ ਰੇਔ। ਹੂੰ ਹੂੰ। ਹੁਣ, ਓਹ ਅਪਣੇ ਮੂੰਹੋਂ ਬੋਲ ਨੀ ਸੱਕਦੇ ਓਹ ਓਹ ਨਹੀਂ ਜੀ ਬੋਲ ਸਕਦੇ ਨਾ ਸਾਨੂੰ ਓਹਨਾਂ ਦੀ ਭਾਸ਼ਾ ਆਦੀ ਨਾ ਓਹਨਾਂ ਨੂੰ ਓਹ ਥੋੜ੍ਹੀ ਹੁਣ ਬੋਲ ਕੇ ਕੈੰਣਗੇ ਬਈ ਤੁਸੀਂ ਸਾਲਿਔ ਗੰਦ ਪਾਇਆ ਵਾ ਓਹ ਤਾਂ ਵਿਚਾਰੇ ਕੀ ਕਰ ਸਕਦੇ ਆ। ਹੂੰ ਹੂੰ।
ਹਾਂਜੀ, ਓਹੀ ਗੰਦ ਵਗੈਰਾ ਜੋ ਹੁੰਦੈ ਪੋਲਿਊਸ਼ਨ ਵਗੈਰਾ। ਓਹੀ ਗਾਵਾਂ ਵਗੈਰਾ ਹੁੰਦੀਐ। ਜੋ ਵੀ ਜਾਨਵਰ ਹੁੰਦੇ ਕੁੱਤੇ ਵਗੈਰਾ ਜੋ ਆਮ ਸੜਕਾਂ ਤੇ ਫਿਰਦੇ ਨੇ। ਓਹੀ ਚੱਕ-ਚੱਕ ਉੱਧਰੋਂ ਖਾ ਲੈਂਦੇ ਨੇ, ਫੇਰ ਔਹੀ ਜੋ ਹਲਕ ਜੇ ਹੋ ਜਾਂਦੇ ਨੇ ਕੈੰਦੇ ਗਲੀਆਂ ਚ ਕੱਟ ਵੀ ਲੈਂਦੇ ਨੇ ਨਿਆਣਿਆਂ ਨੂੰ ਅਗਰ ਖੇਲਦੇ ਹੋਣ ਤਾਂ।
ਹਾਂਜੀ ਬਸ ਜੀ, ਓਹਦੇ ਕਰਕੇ ਹੀ ਤਾਂ ਥੋੜ੍ਹਾ ਹੁੰਦਾ ਨਾ ਗੰਦਗੀ ਕਰਕੇ ਫੈਲ ਜਾਂਦੀ ਬਿਮਾਰੀਆਂ ਫੈਲਦੀਐ।
ਹਾਂਜੀ ਹਾਂਜੀ।
ਹਾਂਜੀ ਹੋਰ ਦੱਸੋ ਜੀ ਕੁਛ ਇਸਦੇ ਬਾਰੇ।
ਹੋਰ ਬਸ ਹੁਣ ਮੈਂ ਕੀ ਦੱਸਾਂ। ਤੁਸੀਂ ਦੱਸੋ
ਹੂੰ ਕੁਛ ਨੀ ਜੀ ਬਸ ਆਹੀ ਪੁੱਛਣਾ ਸੀ ਤੁਹਾਡੇ ਕੋਲੋਂ ਜੀ ਸਲਾਹ ਲੈਣੀ ਸੀ ਤੁਹਾਡੇ ਕੋਲੋਂ
ਅੱਛਾ ਅੱਛਾ,
ਹਾਂਜੀ ਹਾਂਜੀ ਹੋਰ ਜਿੰਮ ਗਏ ਸੀ ਤੁਸੀਂ ਜਿੰਮ ਜਾਂਦੇ ਹੋ।
ਅੱਜ ਤਾਂ ਫਿਲਹਾਲ ਸੰਡੇ ਸੀ ਅੱਜ ਔਫ ਸੀ ਜਿੰਮ ਦਾ ਸੰਡੇ ਸੰਡੇ ਔਫ ਰਹਿੰਦਾ ਨਾ ਜਿੰਮ ਦਾ।
ਅੱਛਾ ਜੀ ਅੱਛਾ
ਹਾਂਜੀ ਹਾਂਜੀ,
ਅੱਛਾ ਜੀ,
ਤਾਂ ਕਰਕੇ ਅੱਜ ਨਹੀਂ ਗਿਆ ਬਾਕੀ ਕੱਲ ਬਾਕੀ ਕਲ ਲੈਗ ਲਾਈ ਲੈਗ ਡੇ ਕਰਕੇ ਲੈ ਬਹੁਤ ਦਰਦ ਕਰਦੀ ਮੇਰੀ ਤਾਂ।
ਹਾਂਜੀ ਤੁਸੀਂ ਕਦੀ ਅੰਬਰਸਰ ਗਏ ਹੋ ਦਰਬਾਰ ਸਾਹਿਬ ਗਏ ਹੋ ਕਦੀ।
ਹਾਂਜੀ ਹਾਂਜੀ ਅੰਮ੍ਰਿਤਸਰ ਗਏ ਹਾਂ।
ਅੱਛਾ ਜੀ ਕੁੱਛ ਦੱਸੋ ਉਹਦੇ ਬਾਰੇ।
ਬਸ ਜਾ ਕੇ ਬਹੁਤ ਅੱਛਾ ਲੱਗਦਾ ਮਨ ਮਤਲਬ ਆਨੰਦ ਆਉਂਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਸਾਰੀ ਚੀਜ਼ਾਂ ਤੋਂ ਮਤਲਬ ਪਰੇ ਆਪਣਾ
ਸੁਣਾ ਰੂਮਸ ਵਗੈਰਾ ਕਿੰਨੇ ਦਾ ਮਿਲ ਜਾਂਦਾ ਕਮਰੇ ਕਿੰਨੇ ਦੇ ਮਿਲ ਜਾਂਦੇ ਨੇ ਅੰਦਰ ਮਿਲ ਜਾਂਦੇ ਨੇ। ਦਰਬਾਰ ਸਾਹਿਬ ਦੇ ਅੰਦਰ ਮਿਲ ਜਾਂਦੇ ਨੇ ਯਾ ਨਹੀਂ ਕੁਛ ਇਹਦੇ ਬਾਰੇ ਦੱਸ ਦੋ
ਇੱਕ ਆ ਮਾਤਾ ਮਾਤਾ ਪਤਾ ਨੀ ਕਿਹੜੀ ਸੀਗੀ ਮੈਨੂੰ ਮੈਨੂੰ ਨਾਅ ਮ ਮਾਤਾ ਗੁਜਰੀ ਜੀ ਵੀ ਹੈ ਇੱਕ ਮਾਤਾ ਗੁਜਰੀ ਜੀ ਨਿਵਾਸ ਮਾਤਾ ਗੁਜਰੀ ਜੀ। ਨਿਵਾਸ ਹੈਗਾ। ਹਾਂ ਉੱਥੇ ਰੁਕੇ ਸੀਗੇ ਮਤਲਬ ਪਾਪਾ ਨੂੰ ਕੋਈ ਜਾਣਦਾ ਸੀਗਾ ਤੇ ਬਸ ਉਹ ਨੇ ਅਰੇਂਜ ਕਰਵਾਤਾ ਸੀ ਰੂਮ। ਮੈਨੂੰ ਪੇਮੈਂਟ ਦਾ ਤਾਂ ਨੀ ਪਤਾ ਵੀ ਕੀ ਪੇਮੈਂਟ ਦਾ ਹਿਸਾਬ ਸੀ। ਸੋ ਮਤਲਬ ਉੱਥੇ ਆਪਾਂ ਰਹੀ ਸੀ। ਵਧੀਆ ਰੂਮ ਸੀਗਾ ਹਾਂ ਅਟੈਚ ਮਤਲਬ ਲੈਟਰੀਨ ਬਾਥਰੂਮ ਬਹੁਤ ਵਧੀਆ ਬਾ ੂਮ ਸੀਗਾ ਉਹ ਮਤਲਬ ਰੂਮ ਸੀਗਾ ਫੇਰ ਮਤਲਬ ਉੱਥੇ ਰਏ ਮਤਲਬ ਜਾ ਕੇ ਮਤਲਬ ਉੱਥੇ ਜਦੋਂ ਪਹੁੰਚੇ ਅਸੀ। ਫੇਰ ਮਤਲਬ ਫਰੈਸ਼ ਵਗਾ ਹੋਏ ਨਹਾਏ ਤੋਂਏ ਫੇਰ ਆਪਣਾ ਨਾ ਗੁਰਦੁਆਰੇ ਗਏ ਓਥੇ ਜਾ ਕੇ ਮੱਥਾ ਵਗੈਰਾ ਟੇਕਿਆ ਫਿਰ ਅਗਲੇ ਦਿਨ ਸਵੇਰੇ ਅੰਦਰ, ਅੰਦਰ ਮੱਥਾ ਟੇਕਿਆ। ਗੁਰਦੁਆਰੇ ਇਸ਼ਨਾਨ ਅਗਲੇ ਦਿਨ ਕੀਤਾ ਸੀਗਾ।
ਅੱਛਾ ਜੀ, ਅੱਛਾ, ਠੀਕ ਆ, ਜੀ ਹਾਂਜੀ।
ਉਸ ਦਿਨ ਮਤਲਬ ਗੁਰਦੁਆਰੇ ਮੱਥਾ ਟੇਕਿਆ ਤੇ ਪਹਿਲੇ ਦਿਨ ਤਾਂ ਮਤਲਬ ਗੁਰਦੁਆਰੇ ਦਾ ਪ੍ਰਸ਼ਾਦਾ ਵੀ ਨਹੀਂ ਖਾਇਆ। ਪਹਿਲੇ ਦਿਨ ਬਾਜ਼ਾਰੋ, ਬਾਜ਼ਾਰੋ ਖਾਣ ਪੀਣ ਚਲੇ ਗਏ। ਫੇਰ ਅਗਲੇ ਦਿਨ ਤੜਕੇ, ਤੜਕੇ ਉੱਠ ਕੇ ਫੇਰ ਗੁਰਦੁਆਰੇ ਮਤਲਬ ਕਿ ਮੱਥਾ ਟੇਕਿਆ। ਫੇਰ ਇਸ਼ਨਾਨ ਵੀ ਕੀਤਾ। ਤੇ ਦੋਂ ਬਾਅਦ ਕੀ ਰਾਮਾਂ ਪ੍ਰਸ਼ਾਦ ਦਾ ਵੀ ਛਕਿਆ ਸੇਵਾ ਵੀ ਕਰਵਾਈ।
ਅੱਛਾ ਜੀ, ਸ਼ਹੀਦਾਂ ਸਾਹਿਬ ਨਹੀਂ ਗਏ ਤੁਸੀਂ?
ਉੱਥੇ ਵੀ ਗਏ ਆ ਜੀ। ਹਾਂਜੀ, ਸਾਡੇ ਨਾ ਰਿਲੇਟਿਵ ਰਹਿੰਦੇ ਆ ਜੀ। ਕੀ ਨਾਮ ਆ ਅੰਮ੍ਰਿਤਸਰ ਤੇ ਅੰਮ੍ਰਿਤਸਰ ਉਹਨਾਂ ਨੇ ਸਾਨੂੰ ਸਾਰੇ ੁਰਦੁਆਰੇ ਘੁੰਮਾਇਆ ਪੈਦਲ, ਪੈਦਲ ਤਾਂ ਬਹੁਤ ਲਾਗੇ ਲੱਗਦੇ ਹਾਂ ਸਾਨੂੰ ਹਾਂ ਪੈਦਲ, ਪੈਦਲ। ਤੁਰ ਕੇ ਹੀ ਪਹੁੰਚ ਗਈ ਸੀ। ਹਾਂ, ਬਹੁਤ ਜ਼ਿਆਦਾ ਗੁਦੁਆਰੇ ਘੁੰਮਾ ਤੇ ਉਹਨਾਂ ਨੇ ਸਾਨੂੰ ਪਤਾ ਨੀ। ਹਰ ਗੁਰਦੁਆਰੇ ਦਾ ਵੱਖਰਾ, ਵੱਖਰਾ ਇਤਿਹਾਸ ਹਰ, ਗੁਰਦੁਆਰੇ ਦਾ ਵੱਖਰਾ, ਵੱਖਰਾ ਇਤਿਹਾਸ
ਅੱਛਾ ਜੀ, ਆਪਾਂ ਤੇ ਵੈਸੇ ਪਿੱਛੇ ਭਾਈ ਭਾਗੁਸ਼ਾਲੋ ਸਿੰਘ ਜੀ ਗੁਰਦੁਆਰੇ ਵੀ ਹੋ ਕੇ ਆਏ ਸੀ। ਪਰ ਆਪਾਂ ਪੈਦਲ ਤੇ ਨਈ ਗਏ ਜੀ। ਆਟੋ ਤੇ ਹੀ ਗਏ ਸੀ ਜੀ
ਅੱਛਾ, ਨਹੀਂ ਸਾਡੇ ਜਿਹੜੇ ਰੇ ਨਾ ਉਹਨਾਂ ਦੇ ਘਰ ਦੇ ਮਤਲਬ ਸਾਨੂੰ ਤਾਂ ਲਾਗੇ ਹੀ ਲੱਗਿਆ ਸਾਨੂੰ ਦੂਰ ਨੀ ਲੱਗਿਆ ਉਹਨਾਂ ਨੂੰ ਪਤਾ ਨੀ ਹੁਣ ਉਹ ਉੱਥੇ ਰਹਿੰਦੇ ਆ ਨਾ ਅੰਮ੍ਰਿਤਸਰ ਤੇ ਉਹਨਾਂ ਨੂੰ ਪਤਾ ਨੀ ਏਦਾਂ ਕਿਹੜੇ-ਕਿਹੜੇ ਸ਼ੋਰਟਕੱਟਸ ਪਤਾ ਨੇ ਉਹ ਸਾਨੂੰ ਗਲੀਆਂ ਚੋਂ ਕੱਢ-ਕੱਢ ਹੀ ਲੈ ਗ
ਹਾਂਜੀ
ਹਾਂਜੀ
ਬਸ ਜੀ ਫਿਰ ਅਹ ਆਪਾਂ ਜਾਈਦਾ ਹੁੰਦਾ ਤੇ ਆਪਾਂ ਤਾਂ ਪਹਿਲੇ ਦਰਸ਼ਨ ਵਗੈਰਾ ਕਰਕੇ ਚਾਰ ਵਜੇ ਤ ਰਿ ਮਤਲਬ ਵਾਪਸੀ ਆ ਜਾਂਦੇ ਹਾਂ ਜੀ ਮਤਲਬ ਇੱਕ ਪਰਚੀ ਜੀ ਮਿਲਦੀ ਐ ਨਾ। ਉਹ ਨੰਬਰ ਲਵਾਉਣ ਵਾਸਤੇ ਸਪੇਛਲੀ ਆਉਂਦੇ ਆ ਜੀ ਚਾਰ ਵਜੇ ਪਰਚੀ ਕਟੀਂ ਦੀ ਹੈ ਜੀ ਅਹ ਬਾਰਾ ਕੀ'ਪਤਾ ਨੀ ਕਿੰਨੇ ਗੁਰਦੁਆਰੇ ਨੇ? ਉਹ ਦਰਸ਼ਨ ਕਰਾਉਂਦੇ ਨੇ ਫੀ' ਸੇਵਾ ਚ' ਜੀ ਇੱਕ ਰੁਪਇਆ ਨੀ ਲੈਂਦੇ ਜੀ ਸਿਰ ਤੁਹਾਡਾ ਆਧਾਰ ਕਾਰਡ ਲੱਗਦਾ ਜੀ ਸੱਤ ਵਜੇ ਬੱਸ ਚੱਲਦੀ ਹੈ ਜੀ। ਸਵੇਰੇ ਹਾਂਜੀ ਫ' ਸ਼ਾਮੀ ਪੰਜ ਵਜੇ ਜਾਂਦਾ ਹਾਂਜੀ, ਹਾਂਜੀ ਸੱਚਖੰਡ ਤੋਂ
ਅੱਛਾ-ਅੱਛਾ-ਅੱਛਾ ਚਲੋ, ਤੁਸੀਂ ਵਧੀਆ ਚ'ਦੱਸੀ ਹਾਂ ਅਗਲੀ ਵਾਰ
ਜਿਵੇਂ ਮੇਨ ਗੇਟ ਹੀ ਹੈਗਾ ਨਾ, ਐਂਟਰੈਂਸ ਗੇਟ ਹੀ ਹੈਗਾ ਮੇਨ ਉਹਦੇ ਬਾਹਰ ਹੀ ਲਗਾਦੇ ਆ। ਉਹਦੇ ਪੁਲਿਸ ਵਗੈਰਾ ਬੈਠੀ ਹੁੰਦੀ ਆ ਉੱਧਰ ਪਰਚੀ ਕੱਟੀ ਜਾਂਦੀ ਆ ਜੀ ਸਵੇਰੇ ਚਾਰ ਵਜੇ ਹਾਂਜੀ ਬਸਹੂਲੀਅਤ ਐ ਕਿ' ਹਾਂ ਬਈ ਹਰ ਗੁਰਦੁਆਰੇ ਦਰਸ਼ਨ ਕਰਾਉਂਦੇ ਨੇ ਮਲਬ
ਹੋਰ ਮੈਂ ਸੁਣਿਆ ਤੁਸੀਂ ਮੇਕਅਪ ਵਗੈਰਾ ਬਹੁਤ ਵਧੀਆ ਕਰ ਲੈਂਦੇ ਓ। ਤੁਹਾਨੂੰ ਮੇਕਅਪ ਬਾਰੇ ਕੀ-ਕੀ ਨੌਲੇਜ ਆ ਤੁਹਾਨੂੰ ਮੇਕਅਪ ਬਾਰੇ?
ਹਾਂਜੀ' ਬਸ ਜਿਵੇਂ ਕੀ ਦੱਸੀਏ ਜਿਵੇਂ ਕੋਈ ਸਾਹਮਣੇ ਆ ਜਾਵੇ ਬਸ ਓਵੇਂ ਕਰਦੀ ਜਾਂ ਦੁੱਧ ਚ ਆਦਾ ਉਹ ਕਰ ਦਦਾ ਜੀ ਆਹ ਨੀ ਹੈ ਕਿ ਬਈ ਇੱਕ ਮਤਲਬ ਉਹ ਕਰਨਾ ਹੈ ਕਿ ਦੇਖ ਕੇ ਕਿ ਅਗਲੇ ਨੇ ਉਵੇ ਕਿਹਾ ਮਤਲਬ ਜਿਵੇ ਅਗਲੇ ਤੇ ਸੂਟ ਕਰਦਾ ਉਵੇ ਜਾ ਪਾ ਕੰਮ ਕਰਦੇ
ਅੱਛਾ-ਅੱਛਾ ਜਿਵੇਂ ਮੇਕਅਪ ਵਿੱਚ ਵੀ ਬਹੁਤ ਚੀਜ਼ਾਂ ਹੁੰਦੀਆਂ ਤੁਹਾਨੂੰ ਮਤਲਬ ਕਿ ਨੇਲ ਆਰਟ ਇਹ ਵਗੈਰਾ ਬਣਾਣਾ ਕਰਨਾ ਆਂਦਾ।
ਕਰਦੇ ਜੀ ਨਾ ਆਪਾ ਅ ਕੈਮੀਕਲ ਵਰਕ ਕਰਦੇ ਹਾਂ ਨਾ ਆਪਾ ਨੇਲ ਆਰਟ ਕਰਦੇ ਆ ਜੀ। ਮੀਨ ਸਿਰਫ ਆਪਾ ਮੇਕਅਪ ਆਰਟਿਸਟ ਹਾ ਹਾਂਜੀ।
ਅੱਛਾ ਮਤਲਬ ਜਿਵੇਂ ਜੋ ਲੇਡੀਜ਼ ਨੇ ਮਤਲਬ ਵਿਆਹ ਸ਼ਾਦੀ ਜਾਣਾ ਹੁੰਦਾ ਉਹ
ਹਾਂਜੀ-ਹਾਂਜੀ ਉਹ ਡੋਰ ਟੂ ਡੋਰ ਵਰਕ ਹੈ, ਡੋਰ ਟੂ ਡੋਰ ਕੰਮ ਹੈ ਜੀ ਆਪਨਾ।
ਅੱਛਾ-ਅੱਛਾ।
ਹਾਂਜੀ
ਫੇਰ ਤੇ ਵਧੀਆ। ਤੇ ਮਤਲਬ ਮੇਕਅੱਪ ਦਾ ਕੀ ਹਿਸਾਬ ਕਿਤਾਬ ਹੁੰਦਾ ਮਤਲਬ ਮੇਕਅੱਪ ਵਿੱਚ ਮਤਲਬ ਕਿਵੇਂ ਕੀ ਇਹ ਵੀ ਸਿੱਖਣਾ ਪੈਂਦਾ ਯਾ ਏਹ ਬਸ ਵੈਸੇ ਹੀ ਮਤਲਬ ਕਿ ਉਹ ਚੱਕੋ ਪੈਨਸਿਲ ਪੈਨ ਤੇ ਅੱਛਾ ਪੜ੍ਹਾਈ ਹੁੰਦੀ ਹੈ ਇਹਦੀ, ਹੈਂ।
ਟੋਨ ਦਾ ਪਤਾ ਹੋਣਾ ਚਾਹੀਦਾ।
ਅੱਛਾ ਹਾਂਜੀ-ਹਾਂਜੀ ਸੁਣਦਾ ਪ ਮੈਂ
ਤੁਹਾਡੀ ਆਵਾਜ਼ ਕੱਟ ਰਹੀ ਹੈ ਜੀ।
ਮੈਂ ਤਾਂ ਸ਼ੌਕ ਹੋ ਗਿਆ ਸੁਣ ਕੇ।
ਹਾਂਜੀ-ਹਾਂਜੀ ਹੈਲੋ ਹਾਂਜੀ। ਹਾਂਜੀ-ਹਾਂਜੀ।
ਮੈਂ ਤੇ ਸ਼ੋਕ ਹੋ ਗਿਆ ਸੁਣ ਕੇ ਵੀ ਮੇਕਅਪ ਓਕੇ-ਓਕੇ। ਠੀਕ ਹੈ-ਠੀਕ ਹੈ ਕੋਈ ਤੁਸੀ ਅਪਨਾ ਹਾਂਜੀ ਸਸ ਸ੍ਰੀ ਕਾਲ।